ਹੈਲੋ।
ਹੈਲੋ, ਸ਼ਸੀ਼ ਕਾਲ ਜੀ।
ਸਸ੍ਰੀ ਕਾਲ ਜੀ, ਹੋਰ ਸੁਨਾਓ, ਠੀਕ ਓ?
ਕੁੱਛ ਨੀ, ਪੰਜਾਬ ਚੱਲੇ ਸੀ।
ਅੱਛਾ, ਅੱਛਾ ਪੰਜਾਬ ਚੱਲੇ ਸੀ, ਕੱਲੇ ਚੱਲੇ ਸੀ ਯਾ ਨਾਲ ਕੋਈ ਹੈ ਵੀ ਨੇ?
ਦੇਖ ਕੈਨੀ ਮਾਸੀ।
ਅ ਅੱਛਾ, ਅੱਛਾ, ਚਲੋ ਵਦ ਦੀਐ, ਘੁੰਮਣ ਫਿਰਨ ਚੱਲੇ ਯਾ ਪੰਜਾਬ ਕੋਈ ਤੂਆਡਾ ਮਤਲਬ ਕੋਈ ਰਿਲੇਟਿਵ ਰੈਹੰਦੈ?
ਨਾਨਕੇ ਰੈਂਦੇ ਨੇ।
ਅੱਛਾ, ਅੱਛਾ ਨਾਨਕੇ ਚਲੇ ਓ, ਵਦੀਆ ਜੀ। ਬੋਤ ਵਦੀਆ, ਨਾਨਕੇ ਵੀ ਜਾਨਾ ਚਾਈਦੈ।
ਹਾਂਜੀ, ਹਾਂਜੀ ਹੂ ਹੋਰ ਸੁਣਾਓ?
ਵਦੀਆ ਜੀ ਵਦੀਆ, ਬਾੱਸ ਹੁਨੇ ਈ ਫ੍ਰੀ ਹੋਏ ਸੀ।
ਬਾੱਸ ਥੋੜਾ ਜਾ ਕਾੰਮ ਸੀ। ਸਟੀਚਿੰਗ ਦਾ ਓ ਖ਼ਤਮ ਕਾਰਕੇ ਹੁਨੇ ਫ੍ਰੀ ਹੋਈ ਸੀ, ਬਾੱਸ ਹੁਨ ਬਾੱਸ। ਆਨਗੇ ਬ੍ਰਦਰ ਤੇ ਅਪਨਾ ਡਿਨਰ ਡੁਨਰ ਬਨਾਵਾਂਗੇ ਰਾਤ ਦੀ ਤਿਆਰੀ, ਡਿਨਰ ਦੀ।
ਹਾਂਜੀ, ਹਾਂਜੀ।
ਫੇਰ ਟ੍ਰੇਨ ਚ ਰੱਸ਼ ਹੈ?
ਕੀ ਕੈਰੇ ਓ?
ਮੈਂ ਕੇਆ ਟ੍ਰੇਨ ਚ ਰਸ਼ ਹੈ, ਸਟੇਸ਼ਨਾਂ ਤੇ ਰਸ਼ੱ ਰੂਸ਼?
ਹਾਂਜੀ, ਹਾਂਜੀ ਹੈਗੇ ਬੋਤ ਏ ਰਸ਼।
ਹਾਂ ਬਾਸ ਛੁੱਟੀਆਂ ਚੱਲਰੀ ਨਾ, ਹੋਲੀਡੇਜ਼ ਦੇ ਕਾਰਨ ਸਬ ਜਾ ਰੇ ਨੇ।
ਛੁੱਟੀਆਂ ਪੈ ਗੀਆਂ ਨੇ ਸਾਰੇ
ਹਾਂਜੀ, ਹਾਂਜੀ ਸਾ ਸਬ ਜਾ ਰੇ, ਹਾਂਜੀ, ਹਾਂਜੀ ਸਬ ਜਾ ਰੇ ਨੇ। ਹੋਰ?
ਹੋਰ ਸੁਨਾਓ? ਰਾਤੀ ਪੋਂਚਾਗੇ। ਦਾੱਸ ਵਜੇ ਤਕਨ।
ਹਾਂਜੀ।
ਹਾਂਜੀ।
ਹਾਂਜੀ, ਕੀ ਕੇਐ?
ਮੈਂ ਕੇਆ ਫੇਰ ਤੂਸੀ ਖਾਨਾ ਲੇਆਏ ਓ ਨਾਲ, ਟ੍ਰੇਨ ਦਾ ਖਾ ਲੈਂਦੇ ਓ?
ਨਈ ਨਈ ਲੈ ਕੇ ਆਏ ਸੀ। ਮੈਂ ਤੇ ਨੀ ਲੈ ਕੇ ਆਈ ਸੀ ਮਾਸੀ ਹੋਰ ਲੈ ਕੇ ਆਏ ਸੀ।
ਟ੍ਰੇਨ ਦਾ ਤੇ ਵੈਸੇ ਵੀ ਬਿਲਕੁੱਲ ਨੀ ਅੱਛਾ ਲੱਗਦਾ ਬੋਤ ਬੇਕਾਰ ਹੁੰਦੈ। ਸਾਨੂੰ ਖੁਦ ਆਪਾਂ ਘਰੋਂ ਹੀ ਲੈ ਕੇ ਜਾਂਦੇ ਆ।
ਹੂੰ ਹੂੰ। ਮੈਂ ਨਾ ਖਾ ਕੇ ਆਗੀ ਸੀ ਫਿਰ ਬੱਸ ਇੰਨਾ ਤੇ ਮੈਨੂੰ ਭੁ ਖ ਲੱਗਦੀ ਨੀ ਮੈਂ ਕਿਆ ਬਸ ਘਰੇ ਜਾ ਕੇ ਖਾ ਲਾਂਗੀ।
ਨੀ ਕਦੇ ਵੀ ਟ੍ਰੇਨ ਤੋਂ। ਕਦੀ ਨੀ ਖਾਇਆ ਅੱਛਾ ਈ ਨੀ ਹੁੰਦਾ।
ਕਈ ਵਾਰ ਮਜਬੂਰੀ ਪੈਜੇ ਤੇ ਫੇਰ ਖਾਲੀ ਅੰਬਾਲਾ ਖਾਂਦੇ ਪਟੁਰੇ ਛੋਲੇ।
ਹਾਂ ਹਾਂ ਅੰਬਾਲਾ ਤੇ ਅਸੀੇ ਵੀ। ਅਸੀਂ ਵੀ ਅੰਬਾਲਾ ਦੇ ਈ ਖਾਂਦੇ ਆ।
ਜਾਂ ਫਿਰ ਲੇਜ ਗੇਲ ਲੈ ਲੈਂਨੇ ਆ ਬਾਕੀ ਜੋ ਹੋਰ
ਹਾਂਜੀ ਹਾਂਜੀ ਸਭ ਐਵੇਂ ਈ ਕਰਦੇ ਨੇ ਜੀ।
ਤੇ ਫੇਰ ਕਿੰਨੇ ਵਜੇ ਬੈਠੇ ਸਈ ਤੁਸੀ ਟ੍ਰੇਨ ਚ।
ਆਪਾ । ਸਾਢੇ ਤਿੰਨ ਹੋਈ ਗਏ ਸੀ ਸਾਢੇ ਤਿੰਨ ਚਾਰ ਪੌਣੇ ਚਾਰ।
ਕਿੰਨੇ ਵਜੇ।
ਦਸ ਵਜੇ ਤੱਕਨ ਪੌਚ ਜਾਗੇ।
ਫੇ ਵੀ ਟਮ ਨਾ ਥੱਕ ਜਂਦਾ ਬੰਦਾ ਇੱਕ ਜਗ੍ਹਾ ਬੈ ਬਹਿ ਕੇ ਬਿਲਕੁਲ।
ਹਾਂਜੀ ਹਾਂਜੀ ਬਸ ਗਰਮੀ ਵੀ ਇੰਨੀ ਹੋਈ ਸੀ ਭੀੜ।
ਹਾਂ ਹਾਂਜੀ ਹਾਂਜੀ ਗਰਮੀ। ਗਰਮੀ ਤੇ ਬਹੁਤ ਹੋਈ ਪਈ ਹੈ ਬਹੁਤ ਜ਼ਿਆਦਾ ਗਰਮੀ ਹੈ।
ਹਮ। ਬਸ ਟਾਈਮ ਹੀ ਨੀ ਮਿਲਦਾ।
ਹਾਂ ਸਹੀ ਗੱਲ ਹੈ ਅੱਜ ਕੱਲ ਟਾਈਮ।
ਹਹ ਹ। ਨਾਲੇ ਗਰਮੀ ਵੀ ਬੋਤ ਹੋਈ ਤੇ ਬਾਹਰ ਨਿਕਲਣ ਦਾ ਮਨ ਨੀ ਕਰਦਾ।
ਬੋਤ ਗਰਮੀ ਕੋਈ ਨਹੀ ਬਾਹਰ ਨਿਕਲਦਾ। ਦਪੈਰੇ। ਦੁਪੈਰੇ ਤੇ ਬੋਤ ਜਾਦਾ ਧੁੱਪ ਹੁੰਦੀ ਐ।
ਹਾਂਜੀ ਹਾਂਜੀ ਸ਼ਾਮੀ ਮਿਲਦਾ ਟੈਮ ਓ ਫੇਰ ਨੇਰਾ ਹੀ ਪੈ ਜਾਂਦੈ।
ਸ਼ਾਮੀ ਵੀ ਨਿਕਲੋ ਮੱਛਰ ਈ ਕੱਟਦੇ ਰੈਂਦੇ ਨੇ ਬਾਰ ਨਿਕਲਦੇ।
ਹਾਂਜੀ ਹਾਂ।
ਹੋਰ ਸੁਣਾਓ।
ਹੋਰ ਘਾਰ ਸਭ ਠੀਕ ਨੇ।
ਹਾਂ।
ਅੱਛਾ ਅੱਛਾ। ਹੋਰ। ਚਲੋ ਮੈਂ ਮੈਨੂੰ ਦੱਸਦੇ ਮੈਂ ਵੀ ਚੱਲ ਜਾਂਦੀ ਪੰਜਾਬ ਮੇਰੀ ਵੀ ਭੂਆ ਰਹਿੰਦੀ ਏ।
ਬਸ ਧਿਆਨ ਹੀ ਨਹੀਂ ਆਇਆ।
ਚਲੋ ਕੋਈ ਨੀ। ਹਾਂ ਹਾਂ ਹਾਂਜੀ ਹਾਂਜੀ। ਜ਼ਰੂਰ ਯਾਦ ਰੱਖਣਾ ਮੈਨੂੰ ਜ਼ਰੂਰ ਲੈ ਕੇ ਜਾਣਾ। ਹਾਂਜੀ। ਹੋਰ।
ਅਸੀ ਲੜਦੇ ਆਂ।
ਪਾਣੀ- ਪੂਣੀ, ਠੰਡਾ ਮਿਲਦਾ ਹੈ, ਜਾ ਸਹੀ ਗਰਮ ਹੈ?
ਗਰਮ ਈ, ਪਾਣੀ ਤੇ।
ਹੈਲੋ, ਫੇਰ ਕਦੋਂ ਵਾਪਸੀ ਆਉਗੇ, ਤੁਸੀਂ?
ਹਜੇ ਤੇ ਕੁਛ ਪਤਾ ਨੀ, ਵੈਸੇ ਇੱਕ ਦੋ, ਦਿਨ ਰਹਿ ਕੇ ਆਵਾਂਗੇ।
ਚਲੋ, ਹਾਂਜੀ- ਹਾਂਜੀ ਸਾਥ ਨਾਲ ਈ ਜਾਇਆ ਜਾਂਦਾ।
ਸਹੀ ਗੱਲ।
ਹੁਣ ਤੇ ਪਹਿਲੇ, ਸਾਫ ਲੱਭਣਾ ਪੈਂਦਾ, ਕਿਹੜਾ ਸਾਫ ਹੈ?
ਹਮਮ, ਹੋਰ
ਸਭ, ਜੋਬ ਕਰਦੇ ਨੇ, ਕੋਈ ਲੈ ਕੇ ਨਹੀਂ ਜਾਂਦਾ।
ਹਾਂਜੀ, ਆ ਤੇ, ਮੇਰੀ ਵੀ ਮੈਂ ਵੀ ਜੋਬ ਜਾਂਦੀ ਸੀ, ਅਗਰ ਜੋਬ ਜਾਂਦੀ ਹੁੰ ਬਸ ਛੋੜਤੀ ਸੀ ਨਾ ਮੈਂ।
ਹਾਂਜੀ, ਜੋਬ ਦਾ ਇਹੀ ਨਾ, ਬੰਦਾ ਬੱਝ ਜਾਂਦਾ। ਬਣ ਜਾਂਦਾ, ਕਿ ਬਸ ਜੋ
ਹਾਂਜੀ, ਉਹ ਨਾ ਕਹਿੰਦੇ ਨੇ ਨਹੀਂ ਤੇ ਲੱਗੀ ਰਹਿੰਦੀ, ਉਹ ਅਚਾਨਕ ਨਾ ਸਿਸਟਰ ਦੀ ਮੈਰਿਜ ਚ ਸੀ। ਤੇ ਮੈਂ ਛੁੱਟੀਆਂ ਮੰਗੀ ਸੀ, ਪਹਿਲੇ ਤੇ ਹਾਂ ਕਰਤੀ, ਜਦੋਂ ਟੈ, ਜਦੋਂ ਛੁੱ ਇੱਕ ਦੋ ਦਿਨ ਪਹਿਲਾਂ ਕਹਿੰਦੇ, ਕਿ ਬਈ ਹਾਫ ਡੇ ਆਉਣਾ ਪਏਗਾ।
ਨਹੀਂ ਜੀ, ਕਿੱਥੇ ਆਇਆ ਜਾਂਦਾ?
ਦੇਖੋ ਮੈਂ, ਤੇ ਫੈ ਮੈਂ ਕਿਹਾ ਚਲੋ, ਮੈਂ ਤੁਹਾਨੂੰ ਘਰ ਜਾ ਕੇ, ਪੁੱਛ ਕੇ ਦੱਸ ਦਾਂਗੀ।। ਸਲਾਹ ਕਰਕੇ, ਤੇ ਮੈਂ ਘਰ ਗੱਲ ਕੀਤੀ। ਮੰਮੀ ਹੋਰ ਨਾਲ, ਮੰਮੀ ਕਹਿੰਦੀ, ਚੱਲ ਦੇਖ ਲਾਂਗੇ ਵੀ ਅਡਜਸਟ ਕਰ ਲਾਂਗੇ। ਹਾਫ ਡੇ ਲਾ ਆਈ, ਤੇ ਮੈਂ ਨਾ ਇਵੇਂ ਕੁਛ ਤੁਸੀਂ ਹਾਫ ਡੇ ਦੀ ਪੇ ਦੋਗੇ, ਕਹਿੰਦੀ ਪੇ ਤੇ ਪੂਰੇ ਦਿਨ ਦੀ ਕੱਟੇਗੀ।
ਇਹ ਤੇ ਹੈ, ਹਾਂ। ਹਾਂ, ਫੇਰ ਤੇ ਗ਼ਲਤ ਹੈ, ਬਈ ਪੇ ਅਗਰ ਤੁਸੀਂ ਪੂਰੇ ਦਿਨ ਦੀ ਕੱਟਣੀ ਹੈ। ਫੇਰ ਤਾਂ ਕੋਈ ਫਾਇਦਾ ਨਹੀ ਹੈ।
ਫੇਰ, ਮੈਂ ਕਿਹਾ, ਚਲੋ ਫਿਰ ਮੈਂ ਫਿਰ ਮੈਂ ਕਿਹਾ, ਚਲੋ ਕੋਈ ਗੱਲ ਨੀ, ਮੈਂ ਤੇ ਆਉਂਦੀ ਨਹੀ, ਮੇਰਾ ਮਤਲਬ ਮੰਥ ਕਲੀਅਰ ਹੋਣ ਗਿਆ ਸੀ, ਇੱਕ ਦਿਨ ਰਹਿ ਗਿਆ ਸੀ, ਮੰਥ ਨੂੰ। ਫੇਰ ਮੈਂ ਕਿਹਾ, ਮੈਂ ਤੇ ਕੱਲ ਤੋਂ ਆਉਂਦੀ ਨੀ, ਫੇਰ ਉਹ ਕਹਿੰਦੇ, ਚਲੋ ਕੋਈ ਗੱਲ ਨੀ, ਬਈ ਸੈਲਰੀ ਤੁਹਾਡੇ ਬੈਂਕ ਚ ਆ, ਜੇ ਗੀ।
ਹਾਂਜੀ -ਹਾਂਜੀ।
ਤੇ, ਬਸ ਜੀ, ਜੁਆਇਨ ਲੈਟਰ ਭੇਜ ਕੇ ਆਈ ਸੀ, ਫੇਰ ਆ ਗਏ ਸੀ, ਗੇ।
ਠੀਕ ਹੈ, ਹੁਣ ਕਿਧਰੇ ਹੋਰ ਟਰਾਈ ਕਰ ਲੋ ਨਾ।
ਕਰ ਰਹੀ ਹਾਂ, ਮਤਲਬ, ਹਜੇ ਗੱਲ ਨੀ ਬਣ
ਠੀਕ ਹੈ ਹਾਂਜੀ, ਚਲੋ ਮੈਂ ਵੀ, ਮੈਂ ਵੀ ਦੇਖਾਂਗੀ, ਕੋਈ ਹੋਈ ਨਾ ਜੋਬ
ਹਾਂਜੀ।
ਵੈਸੇ, ਇੱਕ ਜਗ੍ਹਾ, ਮੈਨੂੰ ਫੋਨ ਆਇਆ ਤਾਂ ਹੈ। ਲੇਕਿਨ ਨਾ ਉਹ ਥੋੜਾ ਜਿਹਾ ਆਫਿਸ ਰਿਪੇਅਰਿੰਗ ਕਰ ਰਹੇ ਨੇ। ਅੱਛਾ, ਤੇ ਟਾਈਮ ਲੱਗੇਗਾ, ਤੇ ਫਿਰ ਮੈਂ ਨਾ, ਉਸੇ ਕਾਰਨ ਯਾ ਤੇ, ਉਹ ਜਲਦੀ-ਜਲਦੀ ਕਲ ਈ ਬੁਲਾ ਲੈਣ, ਨਹੀਂ ਤੇ ਫੇਰ ਮੈਂ, ਕਿਤੇ ਹੋਰ ਹੀ ਵੇਖ ਲਾ।
ਹਾਂ, ਸਹੀ ਗੱਲ ਹੈ। ਬੰਦਾ ਇੱਕ ਪਾਸੇ ਹੋ ਜਾਂਦਾ ਕਿ, ਹਾਂ ਬਾਈ ਦੂਸਰੀ ਜਗ੍ਹਾ ਵੀ, ਰਿਜ਼ਿਊਮ ਦੇਈਏ ਨਾ, ਦਈਏ।
ਹਾਂਜੀ, ਉਹਨਾਂ ਨੇ ਉਹ ਕੁਛ ਤੇ ਉਹ ਕਹਿੰਦੇ ਬੀ, ਥੋੜੇ ਦਿਨਾਂ ਦਿਨਾਂ ਦੇ ਬਾਅਦ ਕਰਨੇ ਆ ਕੰਮ ਸਟਾਰਟ।
ਹਾਂਜੀ-ਹਾਂਜੀ।
ਹੂਨ ਪਤਾ ਨੀ ਕਰਨਗੇ ਨਈ ਕਰਨਗੇ।
ਅੱਛਾ, ਸਿਸਟਰ ਦੀ ਮੈਰੇਜ ਏ।
ਮੇਰੀ ਹਾਂ, ਫਰਵਰੀ ਵਿੱਚ ਸੀ।
ਹਾਂਜੀ। ਵਦੀਆ ਗਾੱਲ ਐ, ਮਤਲਬ ਹੁਨ ਤੁਸੀਂ ਫਰਵਰੀ ਤੋਂ
ਏਕ ਦੋ ਜਗਾ ਮੈਂ ਹਾਂ ਰਿਜ਼ਊਮ ਦਿੱਤਾ ਹੈ। ਪਰ ਮਤਲਬ ਸ਼ੈਲਰੀ ਪਏ ਘੱਟ ਏ, ਨਾਲੇ ਟਾਈਮਿੰਗ ਵੀ
ਸਕੂਲ ਦੇ ਕੈ ਟ੍ਰਾਈ ਕਾਰ ਲੋ, ਟੀਚਿੰਗ ਚ ਕਰ ਲਓ।
ਸਕੂਲ ਦੀ ਸੈਲਰੀ ਬੋਤ ਘੱਟ ਏ, ਮੈ ਪੁਛੇਆ ਸੀ ਐ ਲਾਲ ਦਵਾਰਾ ਨੀ ਜੇੜਾ ਸਾਡੇ ਓਥੇ।
ਕੋਏ ਕੇੜਾ ਸਕੂਲ।
ਲਾਲ ਦਵਾਰਾ, ਓਥੇ ਅ ਪੱਚੀ ਸੋ ਕੁਛ ਇਵੇਂ ਦੇਰੇ ਸੀ, ਤੇ ਟਾਈਮਿੰਗ ਸੀ ਸਵੇਰੇ ਆੱਠ ਤੋ ਅ, ਢਾਈ ਪਤਾ ਨੀ ਤੇਨ ਵਜੇ
ਅੱਛਾ-ਅੱਛਾ, ਮੈਂ ਤੇ ਸੁਨੇਆ ਹੋਨਾ ਚਲੋ ਅੱਛੀ ਗਾਲ ਐ ਤੁਸੀ ਕੋਈ ਜੋਬ ਨੀ ਕੀਤੀ ਓਥੇ ਹੈਂ, ਸੰਡੇ ਨੂੰ ਵੀ ਕਰਵਾਓਣ ਗੇਆ ਟੀਚਰਸ ਕੋਲ।
ਹਾਂਜੀ, ਮੇਰੀ ਨਾ ਸਿਸਟਰ ਗਈ ਸੀ ਏਕ ਦੋ ਦਿਨ ਓਨੂੰ ਬੁਲਾਏਆ ਸੀ, ਬਲਕਿ ਦੂਜੇ ਦਿਨ ਈ ਓਦੇ ਪੈਸੇ ਚੋਰੀ ਕਰ ਲਿਤੇ ਬੱਚੇਆਂ ਨੇ ਪਰਸ ਵੀਚੋ।
ਤੇ ਐਸਾ ਕੀ ਫੈਦਾ, ਓਨੇ ਤਾ ਕਮਾਨੇ ਨਈ ਜਿੰਨੇ ਚੋਰੀ ਹੋ ਜਾਨਗੇ।
ਹਾਂ, ਫੇਰ ਬਲਕਿ ਹੋਰ ਤੇ ਅ ਭੈਨ ਮੇਰੀ ਕੱਲਪਗੀ ਫ ਪੈਸੇ ਨਿਕਲੇ ਹੋਏਂਗੇ ਨਾਲੇ ਨਾ ਮਤਲਬ ਕਲਾਸਿਸ ਦੀ ਕੋਈ ਰੂਲ ਨੀ ਐ ਰੈਗੂਲੇਸ਼ਨ ਨਈ ਹੈਗੇ। ਮਤਲਬ ਕੰਬਾਈੰਡ ਕਲਾਸ ਕਿੱਤੀ ਹੋਈ ਏ। ਕੇਜੀ ਫਸਟ ਕਲਾਸ ਕੰਬਾਇੰਡ ਕਿੱਤੀ ਹੋਈ ਏ ਓਨਾ ਨੇ, ਦਾਸ ਬੱਚੇ ਕੇ ਜੀ ਦੇ ਤੇ ਪੰਦਰਾਂ ਬੱਚੇ, ਫਸਟ ਦੇ।
ਹਾਂਜੀ, ਗਈ ਮੇਰੀ ਇੱਕ ਫਰੈਂਡ ਵੀ ਓਥੇ ਜੋਬ ਕਰਦੀ ਸੀ ਨਾ ਬਟ ਓਨੇ ਤੇ ਪੀਰੀਅੰਸ ਲੀਤਾ, ਇੱਕ ਅਕਸਪੀਰੀਅੰਸ ਚਾਈਦਾ ਸੀ ਓਨੂੰ ਦੋ ਮ੍ਹੀਨੇ ਦਾ। ਓਦੀ ਕੁਛ ਜਾਣਕਾਰੀ ਸੀ ਐਸ ਡੀ ਵਿੱਚ, ਤੇ ਓਨੇ ਐਸ ਡੀ ਚ ਮਤਲਬ ਓਨੂ ਜੋਬ ਮਿਲ ਗੀ।
ਹੂੰ, ਹਾਂਜੀ।
ਓਨਾਂ ਨੂੰ ਮਿਲ ਗੀ, ਮੈਂ ਵੀ-ਮੈਂ ਵੀ ਕੇਆ ਐਨੀ ਦੂਰ ਜਾਂਦੀ ਏ ਓ। ਤੂੰ ਮਤਲਬ ਸੰਡੇ ਕੋ ਪੇ ਵੀ ਬੋਤ ਘਾੱਟ ਐ।
ਓ ਤੇ ਸਗੋਂ, ਓ ਤੇ ਸਗੋਂ ਹਜਾਰ ਪੰਦਰਾਂ ਸੋ ਰਪੇ ਚ ਲੱਗੀ ਸੀ।
ਹੂੰ, ਮੈਨਤ ਜਾਦਾ ਸੈਲਰੀ ਘਾਟ।
ਹਾਂਜੀ, ਮੈਨਤ ਬੋਤ ਐ ਓਥੇ ਨਾ ਕੋਈ ਛੁੱਟੀ ਐ।
ਹਾਂਜੀ।
ਪੂਰਾ ਬੁਲਾਂਦੇ ਆ। ਓਨੂੰ ਸੈਟ ਓ ਕੈ ਰਈ ਸੀ, ਬਸ ਓ ਆਈ ਮਤਲਬ ਓਨੇ ਰੱਖੀ ਹੋਈ ਸੀ ਕਿ?
ਹਾਂਜੀ, ਚਲੋ ਠੀਕ ਏ ਮੈਂ ਨਾ ਬਾਚੋ ਕਰਾਂ